ਹਾਂਜੀ ਸਤਿ ਸ੍ਰੀ ਅਕਾਲ ਭੈਣ ਜ ਹਾਂਜੀ
ਕੀ ਹਾਲ ਚਾਲ ਹੈ ਬਸ ਜੀ ਵਧੀਆ ਵਧੀਆ
ਅੱਛਾ ਜੀ ਬਸ ਬੈਠੇ ਹਾਂ ਕਿਰਪਾ ਕਰਦੇ ਵੇਸ ਕੰਮ ਕਰਦੇ ਵੇਸਾਂ
ਅੱਛਾ ਅੱਛਾ ਹੋਰ ਬੱਚੇ ਠੀਕ ਹੈ
ਠੀਕ ਠਾਕ ਤੁਹਾਡੇ ਬੱਚਾ ਠੀਕ ਹੈ
ਹਾਂਜੀ ਹਾਂਜੀ ਠੀਕ ਹੈ ਠੀਕ ਹੈ ਹੋਰ ਰੋਟੀ ਪਾਣੀ ਬਣਾ ਲਿਆ ਤੁਸੀਂ
ਹਾਂਜੀ ਬਣਾ ਲਿਆ ਰੋਟੀ ਪਾਣੀ ਹਾਂਜੀ ਅੱਜ ਮੈਂ ਸੋਇਆਬੀਨ ਬਣਾਈ ਸੀ ਹੋਰ ਕੀ ਕਰੀਏ ਹਾਂਜੀ ਸੁੱਕੀ ਬਣਾਈ ਹੈ
ਅੱਛਾ ਅੱਛਾ ਨਾਲ ਕੀ ਬ੍ਰੈਡ ਖਾਂਦੇ ਹੋ ਕੁਲਚੇ ਖਾਂਦੇ ਹੋ
ਨਹੀਂ ਨਹੀਂ ਤੇ ਬਸ ਰੋਟੀ ਖਾ ਲਵਗੇ ਉਹਦੇ ਨਾਲ ਹੀ
ਅੱਛਾ ਫੁੱਲਕੇ ਖਾਂਦੇ
ਹਾਂਜੀ ਹੋਰ ਬੱਚੇ ਖਾਂਦੇ ਹੀ ਨੀ ਬੱਚਿਆਂ ਨੇ ਮੈ ਗੀ ਬਣਾ ਲਈ ਆਪਣੀ ਅੱਸੀ ਖਾ ਲਾਂਗੇ ਇਹਦੇ ਨਾਲ ਹੀ ਹਾਂਜੀ ਹਾਂ ਬੱਚੇ ਖਾਂਦੇ ਨੀ ਨਾ
ਹਮ
ਹਮ ਹੋਰ ਦੀ ਤੁਸੀਂ ਕੀ ਬਣਾ ਲਿਆ ਜੀ
ਅਸੀਂ ਮੈਂ ਅਜੇ ਮੂੰਗੀ ਸਾਬ ਦਾਲ ਬਣਾ ਕੇ ਆਈ ਸੀ
ਅੱਛਾ ਜੀ ਠੀਕ ਹੈ ਹੋਰ ਬੱਚੇ
ਹਾਂ ਹਾਂਜੀ ਹਾਂਜੀ ਠੀਕ ਹੈ ਸਾਰੇ
ਹਾਂਜੀ
ਹੋਰ ਗਰਮੀ ਹੋਈ ਸੀ ਤੁਹਾਡੇ ਵਾਲੇ ਪਾਸੇ ਗਰਮੀ ਹੋ ਦੀ ਮੈਂ ਕਿਹਾ ਤੁਹਾਡੇ ਆਲੇ ਪਾਸੇ ਅੱਛਾ
ਬਹੁਤ
ਹਾਂ ਗਰਮੀ ਬਹੁਤ ਹੋ ਰ ਹੈ ਮੀਂਹ ਵੀ ਨ ਪੈਂਦੇ ਵੀ ਨੀ ਦੇ ਆ ਮੌਸਮ ਚ ਮੀਂਹ ਪੈਣੇ ਸ਼ੁਰੂ ਹੋ ਜਾਂਦੇ ਆ ਹਾਂਜੀ ਬਾ ਹਾਂਜੀ ਹਾਂਜੀ ਮੀਂਹ ਪੈਣੇ ਪਏ ਨੀ ਅਜੇ ਤੱਕ ਨਾ ਗਰਮੀ ਵੀ ਬਹੁਤ ਆ
ਹੋ ਮੀਂਹ ਪੈਣਗੇ ਥੋੜਾ ਹੋਏਗਾ
ਹਾਂਜੀ ਫੇਿਰ ਰਾਹਤ ਜਿਹੀ ਮਿਲ ਜਾਏਗੀ ਥੋੜ੍ਹੀ ਜਿਹੀ ਨਾ ਵੀ ਹ ਠੰਡਾ ਹੋ ਗਿਆ ਕਿਉਂਕਿ ਲੂ ਵੀ ਬੜੀ ਚੱਲਦੀ ਹੈ ਨਾ ਤੇਜ਼
ਚੱਲਦੀ ਪਈ ਹੈ ਹੁਣ ਬੱਚਿਆਂ ਸਕੂਲ ਖੋੱਲ ਜਾਣੇ ਹੈ ਬੱਚੇ ਵੀ ਤੁੜ ਭਾਨਗੇ ਧੁੱਪੇ ਆਉਣਗੇ ਆਹ
ਨਾ ਨਾ ਬੱਚਿਆਂ ਨੂੰ ਛਾਤਾ ਦੇ ਦਿਆ ਕਰੋ ਨਾ
ਤਾ ਕਿ ਉਹ ਸਾਈਕਲ ਤੇ ਜਾਂਦੇ ਹੈ
ਅੱਛਾ ਅੱਛਾ ਫੇਿਰ ਤਾਂ ਮੁਸ਼ਕਿਲ ਹੋਏ ਨ ਸਾਈਕਲ ਤੇ ਚਲੋ ਇਨਾ ਹੋ ਕਿ ਹਵਾ ਚੱਲਦੀ ਹੈ ਥੋੜ੍ਹੀ ਸਾਈਕਲ
ਹਾਂਜੀ ਹਾਂਜੀ ਉਹ ਤੇ ਹੈ ਫੇਰ ਵੀ ਲੱਗਦੀ ਤੇ ਹੈ ਨਾ ਧੋਪ
ਹ ਲੱਗਦੀ ਤੇ ਹੈ ਹੀ ਹੈ ਉਹ ਵੱਡਿਆਂ ਨੂੰ ਲੱਗਦੀ ਹੈ ਛੋਟੀ
ਛੋਟੇ ਹੈ ਫਿਰ ਵੀ ਹਾਂਜੀ ਨਹੀਂ ਛੋਟੇ ਨੂੰ ਤੇ ਅਸੀਂ ਲੈ ਆਦੇ ਅੰਬਰੇਲਾ ਲੈ ਕੇ
ਅੱਛਾ ਅੱਛਾ ਉਹਨੂੰ ਅਲੱਗ ਸਕੂਲ ਪਾਏ ਦਾ ਹੋਣਾ ਨਾ ਤੁਸੀਂ ਅੱਛਾ ਅੱਛਾ ਅੱਛਾ ਵੱਡਾ ਅਲੱਗ ਸਕੂਲ ਜਾਂਦਾ ਅਲੱਗ ਠੀਕ ਆ ਠੀਕ ਆ ਹੋਰ ਵਧੀਆ ਤੁਸੀਂ ਸੁਣਾਓ ਬਸ ਕੁਛ ਨੀ ਅਸੀਂ ਵੀ ਬੈਠੇ ਦੇ ਸੀਗੇ ਪ੍ਰਾਹੁਣੇ ਗਏ ਆ ਖਲੇਰਾ ਖਲੂਰਾ ਜਿਹਾ ਸੀ ਅੱਜ ਬੜਾ ਹੀ ਮਤਲਬ ਗੰਦ ਜ ਡੀਪੀ ਜੇ ਕੱਢਿਆ
ਅੱਛਾ ਉਹ ਤੇ
ਫਿਰ ਮੈਂ ਕਿਹਾ ਹੈ ਵੀ ਹੈ ਵੀ ਖਾਂਦੇ ਪ ਅ ਕਿੰਨੇ ਦਿਨ ਹੋ ਗਏ ਮੈਂ ਕਿਹਾ ਚਲ ਅੱਜ ਮੂੰਗੀ ਸਾਗ ਦਾਲ ਹੀ ਬਣਾਉਦੇ ਆਾਂ ਕਿੰਨੇ ਦਿ ਹ ਸਾਡੇ ਫਿਰ ਕੋਈ ਗੱਲ ਫੰਕਸ਼ਨ ਹੈ ਕਿਸੇ ਰਿਲੇਟਿਵ ਚ ਕੱਲ ਉੱਥੇ ਜਾਣਾ ਵੈਂ ਹਾਂਜੀ ਮੈਰਿਜ ਆ ਉਹਨਾਂ ਦੇ ਕੀਰਤਨ ਹੈ ਉਹਨਾਂ ਦੇ ਫਿਰ ਉਹਨਾਂ ਨੇ ਫਿਰ ਰੋਟੀ ਪਾਣੀ ਦਾ ਵੀ ਪ੍ਰੋਗਰਾਮ ਰੱਖਿਆ ਵਾ ਮੈਂ ਕਿਹਾ ਹਾਂ ਤੇ ਮੈਂ ਕਿਹਾ ਹਾਂਜੀ ਫ ਤੁਹਾਨੂੰ ਪਤਾ ਜਾਣਾ ਹੀਈ ਪੈਂਦਾ ਹਮ ਹਮ ਵਿਆਹ ਵੀ ਮੈਂ ਕਿਹਾ ਇੰਨੀ ਗਰਮੀ ਚ ਰੱਖ ਲਿਆ ਤੁਸੀਂ ਮੈਂ ਕਿਹਾ ਬੜੀ ਜ ਗਰਮੀ ਚ ਵਿਹ ਰੱਖ ਗਿਆ ਕਹਿੰਦੀ ਕੀ ਕਰੀਏ ਕੁੜੀ ਵਾਲੱਲੇ ਨਹੀਂ ਸੀ ਮੰਨੇ
ਅੱਛਾ ਜੀ
ਹਾਂਜੀ
ਉ ਤੇ ਹੈ ਗਰਮੀ ਚ ਰੱਖਣੇ ਨੀ ਚਾਹੀਦੇ ਵਿਆਹ
ਗਰਮੀ ਚ ਨਹੀਂੀ ਰੱਖਣੇ ਚਾਹੀਦੇ ਸਹੀ ਗੱਲ ਗਰਮੀ ਬਹੁਤ ਆ ਪਤਾ ਕੀ ਕੱਪੜੇ ਪਾਉਣ ਦਾ ਨੀ ਮਜ਼ਾ ਮੇਕਅਪ ਕਰਨ ਦਾ ਨੀ ਮਜ ਕੋਈ ਮਜ਼ਾ ਨਹੀਂ ਹੈ ਹਾਂਜੀ ਔਹੀ ਨਾ ਕੋਈ ਮਜ਼ਾ ਨਹੀਂ ਹੈਗਾ ਹਾਂ ਨਹੀਂ ਨਾ ਮੈਂ ਕਿਹਾ ਇਨੀ ਗਰਮੀ ਚ ਵਿਆਹ ਬੜੇ ਔਖ
ਆ
ਮੁੰਡੇ ਕੁੜੀ ਨੇ ਤੇ ਕੋਈ ਨੀ ਮੁੰਡੇ ਕੁੜੀ ਨੇ ਤੇ ਅੱਗੇ ਬਹਿ ਜਾਣਾ ਏਸੀ ਤੇ ਅੱਗੇ ਬਹਿ ਜਾਣਾ ਉਹਨਾਂ ਨੇ ਪੈਲਸ ਦੇ ਅੰਦਰ ਤੇ ਚਲੋ ਏਸੀ ਹੁੰਦੇ ਆ ਲੱਗੇ ਦੇ ਪਰ ਘਰੋਂ ਤੇ ਹਾਂ ਨਹੀਂ ਚਲੋ ਕੁੜੀ ਮੁੰਡੇ ਨੂੰ ਤਾ ਇਹ ਹੁੰਦਾ ਨਾ ਏਸੀ ਲੱਗੇ ਹੁੰਦੇ ਆ ਅੱਜ ਕੱਲ ਪੈਲੇਸਾਂ ਚ ਬਿਠਾ ਦਿੰਦੇ ਆ ਪਰ ਸ ਰਿਸ਼ਤੇਦਾਰੀ ਜਿਹੜੇ ਉਹਨਾ ਨੇ ਖਾਣਾ ਪੀਣਾ ਵੀਏ ਸਭ ਕੁੱਛ ਕਰਨਾ ਉੱਥੇ ਥੋੜੀ ਨਾ ਏਸੀ ਲੱਗੇ ਹੋਏ ਆ ਕਈ ਹੋਟਲਾਂ ਚ ਲੱਗੇ ਵੀ ਹੁੰਦੇ ਨਹੀਂ ਵੀ ਲੱਗੇ ਦੇ ਹੁੰਦੇ ਹਾਂਜੀ ਹਾਂਜੀ ਉਹ ਤੇ ਹੈਗਾ ਹੀ ਐ ਹੋਰ ਸੁਣਾਓ ਭਾਜੀ ਗਏ ਕੰਮ
ਹਾਂਜੀ ਚਲੀਏ ਖਾ ਲਈਏ ਰੋਟੀ
ਅੱਛਾ ਅੱਛਾ ਰੋਟੀ ਘਰ ਖਾਣਾ
ਹਾਂਜੀ ਘਰ ਖਾਣ ਆਉਂਦੇ ਆ ਰੋਟੀ ਲੈ ਕੇ ਨੀ ਜਾਂਦੇ ਠੰਡੀ ਹੋ ਜਾਂਦੀ ਹੈ ਨਾ ਰੋਟੀ ਫੇਰ ਮਜ਼ਾ ਨਹੀਂ ਆਉਂਦਾ
ਸਹੀ ਗੱਲ ਹੈ ਜੋ ਗਰਮ ਗਰਮ ਦਾ ਮਜ਼ਾ ਐ ਉਹ ਠੰਡ
ਉਹ ਠੰਡੀ ਦਾ ਮਜ਼ਾ ਨਹੀਂ ਆਉਂਦਾ ਹਾਂ ਫੇਰ ਵਿਆਹ ਪੈ ਜਾਂਦੀ ਹਾਂ ਪਹਿਲੇ ਲੈ ਜਾਂਦੇ ਫੇਰ ਕਹਿੰਦੇ ਨਹੀਂ ਮੈਂ ਘਰ ਆਵਾਂਗਾ ਖਾਣ ਮੈਂ ਕਿਹਾ ਠੀਕ ਹੈ
ਠੀਕ ਹੈ ਠੀਕ ਹੈ ਹੋਰ ਭੈਣ ਜੀ ਤੁਹਾਡੇ ਘਰ ਹੋਰ ਸਾਰੀ ਫੈਮਲੀ ਠੀਕ ਹੈ
ਸਭ ਵਧੀਆ
ਅੱਛਾ ਹਾਂਜੀ ਹਾਂਜੀ ਸਾਡੇ ਵੀ ਠੀਕ ਹੈ ਸਾਰੇ ਠੀਕ ਆ ਸਾਡੇ।
ਅੱਛਾ ਜੀ।
ਹਾਂਜੀ। ਬਸ ਹੁਣ ਕੱਪੜੇ ਧੋਣੇ ਸੀ ਅੱਜ ਕਾਸਤੀ ਸੀਗੀ ਕਹਿੰਦੇ ਅੱਜ ਕੱਪੜੇ ਨਹੀਂ।
ਕ ਹਾਂਜੀ ਨਹੀਂ ਧੋਈ ਦੇ। ਨਾ ਸਿਰ ਨਾ ਕੱਪੜੇ ਧੋਈ ਦੇ ਆ।
ਕਹਿੰਦੇ ਫੇਰ ਅੱਜ ਨੀ ਧੋਣੇ।
ਹਾਂਜੀ ਮੈਂ ਵੀ ਕੱਲ ਕੱਲ ਹੀ ਧੋਵਾਂਗੀ ਮੈਂ ਵੀ ਚਦਰਾਂ। ਪਈਆਂ ਕਿੰਨੀਆਂ ਧੋਵਾਂਗੀ ਹੁਣ।
ਅੱਛਾ ਅੱਛਾ ਮੈਂ ਵੀ ਸਾਡੀਆਂ ਵੀ ਚਦਰਾ ਸਾਡਾ ਤੇ ਬੜਾ। ਮਾਨ ਹੋਇਆ ਦਾ ਕਿਉਂਕਿ ਗੈਸਟ ਸੀ ਨਾ ਫੇਰ ਤਾਂ ਕਰਕੇ। ਬਥੇਰਾ ਕੰਮ ਹੋਇਆ ਦਾ ਟੋਕਰੀ ਭਰੀ ਪਈ ਹੈ ਕੱਪੜਿਆਂ ਨਾਲ ਨਾ
ਅੱਛਾ ਅੱਛਾ ਫੇਰ ਤਾਂ ਜ਼ਿਆਦਾ ਹੀ ਕੱਪੜੇ ਹੋ ਗਏ।
ਕੱਪੜੇ ਹਜੇ ਬਥੇਰੇ ਹੋ ਗਏ ਆ ਕੱਪੜੇ ਵੀ ਹਜੇ ਫੇਰ ਧੋਣੇ ਪੈਣੇ ਸਾਰੇ। ਤੇ ਚਦਰਾ ਵੀ।
ਔਹ ਤੇ ਹੈ ਸਾਰੀ ਮੈਂ ਖੁਦ ਧੋਵਾਂਗੀ।
ਨ ਆ
ਹਾਂ ਇੱਕ ਤੇ ਬੱਦਲ ਬੰਨਦੇ ਪਏ ਨੇ ਮੀਂਹ ਪੈਂਦਾ ਨੀ ਪਿਆ।
ਕਦੀ ਬੱਦਲ ਬਣ ਜਾਂਦਾ ਹੈ। ਕਦੀ ਨਹੀਂ ਕਦੀ ਬਣ ਜਾਂਦਾ ਐ।
ਥੋੜਾ ਜੇਹਾ ਫੇਰ ਧੁੱਪ ਨਿਕਲ ਜਾਂਦੀ ਹੈ। ਅਸੀਂ ਖ਼ੁਸ਼ ਹੁੰਦੇ ਹਾਂ ਝੜ ਆ ਗਿਆ ਐ।
ਕੱਲ੍ਹ ਅਸੀਂ ਵੀ ਉੱਥੇ ਗਏ ਸੀ ਗੁਰੂਦੁਆਰਾ ਸਾਹਿਬ ਗਏ ਸੀਗੇ ਅਹ ਦੁੱਖ ਨਿਵਾਰਨ ਸਾਹਿਬ। ਹਾਂਜੀ ਗੁਰੂਦੁਆਰਾ ਬੜਾ ਸੋਹਣਾ ਬਣਿਆ ਦੁਖ ਨਿਵਾਰਣ ਸਾਹਿਬ।
ਅੱਛਾ ਜੀ।
ਉਹ ਕਹਿੰਦੇ ਉੱਥੇ ਕੱਟੇ ਜਾਂਦੇ ਆ।
ਅੱਛਾ ਜੀ।
ਹਾਂ ਹਾਂਜੀ ਬੜਾ ਸੋਹਨਾ ਗੁਰੂਦੁਆਰਾ ਸੀਗਾ। ਹਾਂ ਬਹੁਤ ਸੋਹਣਾ ਸੀਗਾ ਗੁਰੂਦੁਆਰਾ ।
ਵਧੀਆ ਤੁਸੀਂ ਦਰਸ਼ਨ ਕਰ ਲਿਆ ਨਾ।
ਹਾਂਜੀ ਹਾਂਜੀ ਬਹੁਤ ਸੋਹਣੇ ਦਰਸ਼ਨ ਹੋਏ ਆ। ਹਾਂਜੀ ਉਹ ਤਾਂ ਹੋਰ ਬੱਚੇ ਸੋ ਗਏ ਕੇ ਬੈਠੇ ਦੇ।
ਬੱਚੇ ਆਪਣਾ ਹੋਮਵਰਕ ਕਰਦੇ ਪਏ ਨੇ ਬੈਠ ਪੰਜ ਦਿਨ ਰਹਿ ਗਏ ਛੁੱਟੀਆਂ ਨੂੰ ਬਸ।
ਆਹੋ ਉਹ ਤਾਂ ਹੈਗਾ ਵੇਦੀ ਵੀ ਗੁੜੀਆਂ ਵਗਰ ਪਈ ਦੀ ਪ੍ਰੋਜੈਕਟ ਬਣਾਉਣੇ ਆ। ਮੈਂ ਕਿਹਾ ਹੁਣ ਅੱਜ ਦੀ ਦਿਹਾੜੀ ਥੋੜਾ ਜਿਹਾ ਕੰਮ ਹੈ ਮੈਨੂੰ ਥੋੜਾ ਜਿਹਾ ਮੈਂ ਕਿਹਾ ਫੇਰ ਕਰਕੇ ਤੇਰਾ ਕਾਲ ਤੋਂ ਸ਼ੁਰੂ ਕਰਾਂਗੀ।
ਹਾਂਜੀ ਉਹ ਤੇ ਹੈ। ਸਾਡੇ ਵੀ ਇਹ ਉਮਰ ਕਰ ਲਣਗੇ ਫਿਰ ਫੜਨਗੇ ਪ੍ਰੋਜੈਕਟ ਲਿਆਉਣਗੇ ਬਜ਼ਾਰੋ। ਕਰਨਗੇ ਪੰਜ ਦਿਨ ਰਹਿ ਗਏ ਹੈ।
ਪੰਜ ਦਿਨ ਰੇਹ ਗਏ ਹੁਣ ਬੱਚਿਆਂ ਨੇ ਆਫੜਾ ਦਫੜੀ ਪਾਣੀ ਮਾਂ ਪਿਓ ਨੂੰ ਵੀ ਪਰੇਸ਼ਾਨ ਕਰਨਗੇ ਹੁਣ।
ਹੋਰ ਹੋਰ ਪਹਿਲੇ ਕਿ ਕੀਤਾ ਨੀ ਹੁਣ ਕਰਨ ਗਿਆ। ਅੱਧੀ ਛੁੱਟੀਆਂ ਲੰਘ ਗਿਆ।
ਉਹੀ ਨਾ ਹੁਣ ਇਹਨਾਂ ਨੇ ਕਹਿਣਾ ਹੈ ਵੀ ਚਾਹੀਦਾ ਸੀ। ਮੈਡਮ ਨੇ ਆ ਕਿਹਾ ਸੀ ਮੈਡਮ ਨੇ ਉਹ ਕਿਹਾ ਸੀ।
ਹਾਂਜੀ।
ਹਾਂਜੀ। ਬੰਦਾ ਕਿੱਥੋਂ ਐਨ ਮੌਕੇ ਤੇ ਕਹਿਣਗੇ।
ਸਹੀ ਵਿੱਚ
ਛੁੱਟੀਆਂ ਚ ਭੁੱਲੇ ਪਏ ਸਨ ਨਾ ਸਭ ਕੁੱਝ ਖੇਲ ਖੇਲ ਕੇ ਹੁਣ ਦਿਮਾਗ ਚੁਸਤ ਹੋ ਜਾਣਾ ਹੁਣ ਯਾਦ ਆਣਾ ਕਿ ਕੁਛ ਮੈਡਮਾਂ ਨੇ ਕਿਹਾ ਸੀਗਾ।
ਕਿਹਾ ਸੀ ਉਥੇ ਆਈਏ। ਹੋਰ ਭੈਣਜੀ ਜੀ ਕੀ ਕਰਦੇ ਹੋ ਤੁਸੀਂ।
ਬਸ ਕੁਛ ਨੀ ਅਸੀਂ ਵੀ ਵਿਹਲੇ ਹੋ ਕੇ ਬੈਠੇ ਸੀ ਊਗੋ ਰੋਟੀ ਬਣਾਉਣੀ ਹੈ ਬੈਸ ਫੁਲਕੇ ਹੀ ਲਾਣੇ ਨਹੀਂ ਨਹੀਂ ਖਾਣੀ ਹਜੇ। ਫੁਲਕੇ ਈ ਲਾਣੇ ਆ ਹਾਂਜੀ ਫੁਲਕੇ ਹੀ ਲਾਣੇ ਆ ਸਾਡੇ। ਦਾਲ ਬਣ ਦੀ ਆ
ਅੱਛਾ ਜੀ ।
ਮੈਂ ਸੋਚਦੀ ਸੀ ਆ ਹਾਂਜੀ ਹਾਂਜੀ ਗਏ ਮੈਂ ਸੋਚਦੀ ਸੀ ਸਗੋਂ। ਅੰਬੀ ਅੰਬੀ ਮਿਲਦੀ ਏ ਤੇ ਚਟਨੀ ਪਾਉਂਦੀ ਅੰਬੀ ਦੀ।
ਅੱਛਾ ਹਾਂਜੀ ਉਹ ਤਾਂ ਬਹੁਤ ਸਵਾਦ ਲੱਗਦਾ।
ਹਾਂ ਅੰਬੀ ਦੀ ਚਟਨੀ ਮੈਂ ਕਿਹਾ ਪਿਆਜ਼ ਪਊਜ਼ ਪਾ ਕੇ ਨਾ। ਅੰਬੀ ਦੀ ਚਟਨੀ ਪਿਆਜ ਪਾ ਕੇ ਜਿਹੜੀ ਬੰ ਦਾਲ ਤੁਸੀਂ ਕਿਹੜੀ ਕਹਿੰਦੇ ਪਏ ਹੋ।
ਅੱਸੀਂ ਤੇ ਉਹ ਅਹ ਉਹ ਹੁੰਦਾ ਨੀ ਮਿੱਠੀ ਬਣਦੀ ਹੈ ਜੇਹੜੀ।
ਅੱਛਾ ਮਿੱਠੀ ਖੱਟ ਮਿੱਠੀ ਆਹ ਉਹ ਤੇ ਮੈਂ ਬਣਾ ਲੈਨੀ ਆਉਂਦੀ ਮੈਨੂੰ।
ਅੱਛਾ ਜੀ ਮੈਂ ਉਹ ਕਹਿੰਦੇ ਉਹ ਕਿੰਝ ਬਣਾਉਂਦੇ ਤੁਸੀਂ।
ਹਾਂਜੀ।
ਬਣਦੀ ਹੈ।
ਓ ਕੇਂਦੇ ਜਿੱਦਾਂ ਨਾ ਅੰਬੀਆਂ ਨੂੰ ਛਿੱਲ ਕੇ ਨਾ। ਅੰਬੀਆਂ ਨੂੰ ਛਿੱਲ ਲੌ। ਫੇਰ ਉਨਾ ਨੂੰ ਕੱਦੂਕਾਸ ਕਰ ਲੋ ਜੈ ਨਈ ਕੱਦੂਕਾਸ ਕਰਨਾ ਮੋਟੇ ਮੋਟੇ ਪੀਸ ਕਰ ਲੋ। ਪੀਸ ਕਰਕੇ ਫੇਰ ਉਹਨੂੰ ਨਾ ਨਮਕ ਲਗਾ ਕੇ ਛੱਡ ਦੋ। ਇੱਕ ਰਾਤ ਉਹਨੂੰ ਨਾ ਜਿੱਦਾਂ। ਜਾਂ ਸਵੇਰੇ ਜੇ ਚੀਰੀਆਂ ਤੇ ਫੇਰ ਸ਼ਾਮ ਤੱਕ ਕਰ ਲੋ ਜੇ ਸ਼ਾਮੀ ਚੀਰੀਆਂ ਤੇ ਫਿਰ ਸਵੇਰ ਤੱਕ ਕਰ ਲੋ। ਓਨੂੰ ਨਮਕ ਲਾ ਕੇ ਜਿੰਨਾ ਓਦਾ ਖੱਟਾਪਨ ਹੁੰਦਾ ਹੈ ਨਾ ਓਹ ਚ ਛੱਡ ਦਿੰਦਾ ਫੇਰ ਉਸ ਤੋਂ ਬਾਅਦ ਤੁਸੀਂ ਅ ਓਦੇ ਚ ਕੜਾਹੀ ਚ ਓਲਾਓ ਇਨਾ ਕੁ ਤੇਲ ਪਾਓ ਜੀਰਾ ਪਾਓ। ਤੇ ਵਿੱਚੋ ਅੰਬੀਆਂ ਸੁੱਟ ਦੋ ਅੰਬੀਆਂ ਸੱਟ ਕੇ। ਤੇ ਫੇਰ ਤੁਸੀਂ ਨਮਕ ਪਾ ਲਓ ਕਾਲੀ ਮਿਰਚ ਪਾਲੋ ਜੇ ਤੁਸੀਂ। ਸੌਂਫ ਪਾਣੀ ਓਹ ਵੀ ਪਾ ਸਕਦੇ ਓ ਜੇ ਤੁਸੀਂ ਚਾਰੇ ਮੰਗਿਆਂ ਪਾਣੀ ਣੀ ਮਤਲਬ ਜੋ ਵੀ ਤੁਸੀਂ ਜੇ ਡਰਾਈ ਫਰੂਟ ਪਾਣਾ ਓ ਵੀ ਪਾ ਲੈਂਦੇ ਆ ਕਈ ਲੋਕ।
ਹਾਂਜੀ ਹਾਂਜੀ ਓ ਤੇ ਪਾ ਲੈਂਦੇ ਆ।
ਹਾਂਜੀ ਫੇਰ ਉਸ ਤੋਂ ਬਾਅਦ ਨਾ ਓਨੂੰ ਦੇਖ ਣਾ ਬੀ ਓ ਗੱਲ ਗੀ ਕਿ ਨਹੀਂ ਗੱਲ ਗੀ ਹੱਥ ਨਾਲ ਦੇਖਣਾ। ਜੇ ਓ ਗੱਲ ਗੀ ਜੇ ਨਈ ਗੱਲੀ ਤਾਂ ਫੇਰ ਓਨੂੰ। ਸੀਮ ਤੇ ਰੈਣ ਦੋ ਜਿੰਨੀ ਗੱਲ ਗੀ ਐ। ਤੇ ਫੇਰ ਜੇ ਤੁਸੀਂ ਗੁੜ ਪਾਣਾ ਗੁੜ ਪੀਸ ਕੇ ਮਾੜਾ ਪਾ ਸਕਦੇ ਓ ਜੇ ਤੁਸੀਂ ਖੰਡ ਪਾਣੀ ਖੰਡ ਪਾ ਸਕ ਦੇ ਓ ਹਾਂਜੀ। ਤੇ ਫੇਰ ਫੇਰ ਬਸ ਪਾਣੀ ਜਿੰਨਾ ਵੀ ਹੋਏ ਕਿਉਂਕਿ ਖੰਡ ਨੂੰ ਵੀ ਪਾਣੀ ਛੱਡਣਾ ਹੁੰਦਾ ਓਸ। ਛੋੜ ਜੇਗਾ ਤੇ ਬਸ ਫੇਰ ਤੁਸੀਂ ਬੰਦ ਕਰਦੋ। ਠੰਡਾ ਕਰਕੇ ਡੱਬੇ ਚ ਪਾ ਲੋ ਹਾਂਜੀ ਹਾਂਜੀ। ਚਲੋ ਠੀਕ ਏ ਭੈਣ ਜੀ ਮੈਂ ਨਾ ਜਰਾ। ਕੋਈ ਕੰਮ ਕਰਨਾ ਠੀਕ ਐ ਸਤਿ ਸ਼੍ਰੀ ਅਕਾਲ ਭੈਣ ਜੀ ਸਤਿ ਸ੍ਰੀ ਅਕਾਲ।